ਹੈਲ, ਹੈਲੋ ਸਸ਼੍ਰੀ ਕਾਲ ਜੀ।
ਹਾਂਜੀ, ਸਾਸ਼੍ਰੀ ਕਾਲ ਭੈਨ ਜੀ, ਹੋਰ ਕੀ ਹਾਲ ਚਾਲ ਨੇ ਤੂਆਡੇ?
ਮੈਂ ਵਦੀਆ, ਤੂਸੀ ਸੁਨਾਓ?
ਬਸ ਅਸੀ ਵੀ ਵਦੀਆ।
ਆੱਜ ਬੜੇ ਦਿਨਾਂ ਬਾਦ ਯਾਦ ਕੀਤਾ ਤੂਸੀ?
ਬਸ ਜੀ, ਮੈਂ ਕੈਆ ਬੈਠੀ ਸੀ ਅੱਜ ਕੁੱਛ ਬਨਾਏਆ ਨੀ ਡਿਨਰ ਇੱਚ, ਤੇ ਮੈਂ ਕੇਆ ਚਲੋ ਭੈਨ ਜੀ ਨੂੰ ਫੋਨ ਈ ਕਾਰ ਲੈਂਨੀ ਆਂ, ਕੀ ਕਰਦੇ ਪਏ ਨੇ ਭੈਨ ਜੀ?
ਚਲੋ ਵਦੀਆ ਕੀਤਾ ਜੇ, ਮੈਂ ਵੀ ਵੈਸੇ ਤੂਆਨੂੰ ਯਾਦ ਈ ਕਰ ਰੀ ਸੀ ਦੋ ਤਿੰਨ ਦਿਨ ਹੋਗੇ ਨੇ ਬੱਚੇ ਬੜਾ ਯਾਦ ਕਰ ਰੇ ਨੇ।
ਅੱਛਾ, ਕੀ ਕਹਿਦੇ ਪਏ ਬੱਚੇ?
ਬੱਚੇ ਕੈਅ ਤੂਸੀ ਪਿਛਲੇ ਹਫ਼ਤੇ ਆਏ ਨੀ ਕਦੇ ਚੱਕਰ ਨੀ ਲਗ ਲਾਏਆ ਓਨਾਂ ਨੇ, ਆਏ ਨੀ ਤੂਆਡੇ ਬੱਚੇਆਂ ਨਾਲ ਪੇਆਰ ਜੋ ਹੋਏਆ ਬੱਚਿਆਂ ਦਾ।
ਹਾਂਜੀ, ਐ ਤੇ ਹੈ, ਬੱਚੇਆਂ ਦਾ ਆਪਸੀ ਪਿਆਰ ਹੈਗੈ, ਬੋਤ ਅੱਛੀ ਗਾੱਲ ਏ, ਹੋਨਾ ਵੀ ਚਾਈਦੈ।
ਤੇ ਹੋਰ ਉਹ ਤੇ ਗੱਲ ਹੈਗੀ ਐ। ਹੋਰ ਸੁਣਾਓ ਕੀ ਕਰ ਰਹੇ ਹੋ?
ਬਸ ਹੁਣ ਦੇਖਣੀ ਹਾਂ ਬੱਚਿਆਂ ਨੂੰ ਦੁੱਧ ਵਗੈਰਾ ਦਿੰਦੀ ਹਾਂ। ਕਹਿ ਰਹੇ ਸੀ ਅੱਜ ਰੋਟੀ ਨਹੀਂ ਖਾਣੀ ਸਾਨੂੰ ਕੁਛ ਬਾਹਰੋਂ ਮੰਗਾਵਾ ਕੇ ਦਉ। ਤੇ ਬਾਹਰੋਂ, ਮੈਂ ਮੰਗਵਾ ਕੇ ਨੀ ਦਿੱਤਾ ਹੁਣ ਥੋੜੇ ਨਾਰਾਜ਼ ਹੋ ਗਏ ਨੇ ਮੈਨੂੰ ਤੇ ਬਾਹਰ ਦੀ ਚੀਜ਼ਾਂ ਬਿਲਕੁਲ, ਬਿਲਕੁਲ ਹੈਲਥੀ ਨਹੀਂ ਲੱਗਦੀਆਂ ਅਨਹੈਲਦੀ ਹੁੰਦੀਆਂ ਨੇ। ਖ਼ਰਾਬ ਕਰਦੀਆਂ ਨੇ ਬ ਬੱਚਿਆਂ ਨੂੰ, ਲੇਕਿਨ ਬੱਚਿਆਂ ਤੇ ਸਮਝ ਹੈ ਨੀ ਹੁਣ ਇੰਨੀ, ਹੁਣ ਨਰਾਜ ਹੋ ਕੇ ਬਹਿ ਗਏ ਨੇ ਸਾਨੂੰ ਸਮਾਨ ਨੀ ਮੰਗ ਕੇ ਦਿੱਤਾ।
ਅੱਛਾ। ਬੱਚੇ ਨਾ ਬੜਾ ਆਉਂਦਾ ਹੈ ਬੱਚਿਆਂ ਨੂੰ ਬਾਹਰ ਦਾ ਖਾਣਾ ਹੈ। ਬਾਹਰ ਦਾ ਪਤਾ ਨੀ ਇੱਕ ਸਵਾਦ ਹੀ ਵੱਖਰਾ ਆਉਂਦਾ ਹੈ ਇਹ ਗੱਲ ਤੇ ਹੈਗੀ ਬੱਚਿਆਂ ਨੂੰ ਪਤਾ ਨੀ ਕੀ ਟੇਸਟ ਆਂਦਾ ਹੈ। ਪਤਾ ਨੀ ਕੀ ਹੈ ਐਸਾ ਕੁੱਝ ਪਾਉਂਦੇ ਨੇ ਕਿ ਬੱਚਿਆਂ ਨਾ ਹੋ ਜਾਂਦਾ ਹੈ ਕਿ ਹਾਂ ਅਸੀਂ ਹੈਬਿਟ ਪਾਣ ਜਾਂਦੇ ਬੱਚੇ ਨਾ, ਕਿ ਖਾਣਾ ਹੀ ਖਾਣਾ ਹੈ। ਚਲੋ ਵਧੀਆ ਵੈਸੇ ਤੁਸੀਂ ਨੀ ਦਿੱਤਾ ਦੇਣਾ ਵੀ ਨੀ ਚਾਹੀਦਾ ਵੈਸੇ ਬੱਚਿਆਂ ਨੂੰ ਜ਼ਿਆਦਾ, ਪੈਸੇ ਵੀ ਖ਼ਰਾਬ ਕਰਦਾ ਬੱਚਿਆਂ ਨੂੰ,
ਹਾਂਜੀ, ਇਹ ਤੇ ਹੈ ਇੱਕ ਸਾਡੇ ਪੈਸੇ ਵੇਸਟ, ਇੱਕ ਬੱਚਿਆਂ ਦੀ ਹੈਲਥ ਵੀ ਖ਼ਰਾਬ ਹੋਏ।
ਹਾਂਜੀ ਬਿਲਕੁਲ ਸਹੀ ਗੱਲ ਹੈ ਪੇਟ ਵੱਖਰਾ ਖ਼ਰਾਬ ਹੋ ਜਾਂਦਾ ਬੱਚਿਆਂ ਦਾ ਵੈਸੇ ਵੀ ਨੀ ਖਾਣਾ ਚਾਹੀਦਾ ਬਾਹਰ ਦਾ ਖਾਣਾ ਤਾਂ ਬਿਲਕੁਲ ਵੀ ਨਹੀ ਖਾਣਾ ਚਾਹੀਦਾ।
ਹਾਂਜੀ-ਹਾਂਜੀ।
ਫੇਰ ਤੁਸੀਂ ਘਰ ਹੀ ਬਣਾ ਦਿਆ ਕਰੋ ਪਾਸਤਾ ਚਾਮੀਨ ਵਗੈਰਾ ਕੁਛ,
ਮੈਂ ਬਣਾ ਦਿੰਦੀ ਹਾਂ ਘਰ ਬਸ ਹਣ ਟਾਈਮ ਨਹੀਂ ਸੀ, ਸੀ ਨਾ ਮੈਂ ਗਈ ਦੀ ਸੀ ਮਾਰਕੀਟ ਮਾਰਕੀਟ ਤੋਂ ਆਈ ਆ ਤੇ ਤਾਂ ਹੀ ਤੇ ਰੋਟੀ ਲੇਟ ਹੋ ਗਈ ਦਾਲ ਦੁਲ ਨੀ ਬਣਾਈ। ਤੇ ਬੱਚੇ ਕਹਿੰਦੇ ਹੁਣ ਆਪਾਂ ਦਾਲ ਖਾਣੀ ਵੀ ਨੀ ਤੇ ਤਾਂ ਕਹਿੰਦੇ ਸਾਨੂੰ ਕੁਛ ਸਨੈਕਸ ਵਗੈਰਾ ਬਜ਼ਾਰੋਂ ਮੰਗਾਵਾ ਦਿਉ ਉਹ ਮੈਂ ਮਨਾ ਕਰ ਦਿੱਤਾ। ਜਿਹਦੇ ਕਾਰਨ ਨਰਾਜ ਹੋ ਕੇ ਬੈਠੇ ਨੇ ਹੁਣ ਸ਼ੇਕ ਵਗੈਰਾ ਕੁਛ ਬਣਾ ਕੇ ਦਿੰਦੇ ਹਾ ਆਪ ਆਪੇ ਖ਼ੁਸ਼ ਹੋ ਜਾਣਗੇ।
ਹਾਂਜੀ, ਬਿਲਕੁਲ ਸਹੀ ਗੱਲ ਹੈ।
ਹੋਰ ਤੁਸੀਂ ਸੁਣਾਓ ਤੁਸੀਂ ਘਰ ਬਣਾ ਲੈਂਦੇ ਹੋ ਸਮਾਨ ਕਿ ਬਜ਼ਾਰੋਂ ਮੰਗਾਵਾਉਂਦੇ ਹੋ।
ਨਹੀ ਮੈਂ ਤੇ ਵੈਸੇ ਨਾ ਜ਼ਿਆਦਾਤਰ ਘਰ ਹੀ ਬਣਾਉਂਦੀ ਹਾਂ। ਸੂਜੀ ਵਾਲਾ ਪਾਸਤਾ ਲੈਵਾਂਗੀ ਮੈਂਕਰੋਨੀ ਵ
ਹਾਂਜੀ-ਹਾਂਜੀ, ਮੈਂ ਤਾਂ ਆਪ ਸੂਜੀ ਵਾਲਾ ਯੂਜ਼ ਕਰਨੀ ਆ।
ਹਾਂਜੀ, ਵੈਜੀਟੇਬਲ ਵੇਖੋ, ਇੱਕ ਗੱਲ ਐਵੇ ਨਾ ਜਦੋਂ ਅਸੀਂ ਘਰ ਬਣਾਉਦੇ ਹਾਂ ਸਭ ਕੁਛ ਤਾਜ਼ਾ ਆਉਂਦਾ ਸਮਾਨ।
ਹਾਂਜੀ-ਹਾਂਜੀ, ਇਹ ਤੇ ਹੈ।
ਜੋ ਸਬਜ਼ੀਆਂ ਪਾਣੀਆਂ, ਅਸੀਂ ਸ਼ਿਮਲਾ ਮਿਰਚ, ਪਿਆਜ
ਇ ਤੇੇ ਹੈ।
ਸਭ ਕੁੱਛ ਤਾਜ਼ਾ ਹੁੰਦ ਹੁਣ ਬਾਹਰੋਂ ਦੇਖੋ ਲੈ ਕੇ ਆਓ, ਹੁਣ ਪਤਾ ਨੀ ਕਦੋਂ ਦੀ ਸਬਜ਼ੀਆਂ ਆਉਂਦੀਆਂ ਨੇ। ਤੇ ਉਹ ਐਵੇਂ ਕੱਟ ਦਿੰਦੇ ਨੇ, ਵੇਖਦੇ ਵੀ ਨੀ। ਐਵੇਂ ਬਣਾ ਕੇ ਦੇ ਦਿੰਦੇ ਬੱਚੀਆਂ ਨੂੰ, ਫੇਿਰ ਪਤਾ ਨੀ ਕੀ ਕੀ ਪਾਉਦੇ ਨੇ ਵਿੱਚ। ਇੱਕ ਅਲੱਗ ਹੀ ਟੇਸਟ ਹੁੰਦਾ ਹੈ। ਉਹ ਵੀ ਬੱਚੇ ਤਾਂ ਹੀ ਤੇ, ਹੈਬੀਟ ਹੋ ਜਾਂਦੀ ਬੱਚਿਆਂ ਨੂੰ। ਲੱਤ ਲੱਗ ਜਾਂਦੀ ਬੱਚਿਆਂ ਨੇ ਏਸ ਚੀਜ ਦੀ, ਆ ਟੇਸਟ ਵੱਖਰਾ ਹੀ ਆਂਦਾ ਹਨਾ। ਤੇ ਵੈਸੇ ਵੀ, ਅਸੀਂ ਘੱਟ ਹੀ ਫਿਰ ਦਿੰਦੇ ਹਾਂ ਇਸ ਕਰਕੇ ਨਾ, ਕਿ ਬੱਚੇ ਇੱਕ ਵਾਰੀ ਖਾਣਾ ਸ਼ੁਰੂ ਕਰ ਦਿੰਦਾ ਤੇ ਉਹਨਾਂ ਨੂੰ ਹੋ ਜਾਂਦਾ, ਕਿ ਅਸੀਂ ਬਾਹਰ ਦਾ ਹੀ ਖਾਣਾ ਤੇ ਮੈਂ ਪਤਾ ਹਫ਼ਤੇ 'ਚ ਇੱਕ ਇੱਕ ਦੋ ਵਾਰੀ ਬਣਾ ਹੀ ਦਿੰਦੀ ਹਾਂ ਬੱਚਿਆਂ ਨੂੰ, ਤਾਂ ਕਿ ਜਿੱਦ ਨਾ ਕਰਨ ਬਾਹਰ ਤੇ ਖਾਣ ਦੀ।
ਅੱਛਾ ਜੀ। ਕੀ ਬਣਾਉਂਦੇ ਹੋ ਫਿਰ, ਕਿਵੇਂ ਬਣਾਉਂਦੇ ਹੋ ਫਿਰ ਤੁਸੀਂ ਪਾਸਤਾ? ਹਮ, ਹਮ।
ਪਾਸਤਾ ਮੈਂ ਸੂਜੀ ਦਾ ਲਿਆ ਕੇ, ਪਹਿਲੇ ਇਹਨੂੰ ਬੋਇਲ ਕਰ ਲੈਂਦੀ ਹਾ। ਗਰਮ ਪਾਣੀ ਵਿੱਚ ਨਾ ਪਹਿਲੇ ਪਾਣੀ ਅਸੀਂ ਰੱਖਾਂਗੇ, ਪਾਣੀ ਨੂੰ ਨਾ ਗਰਮ ਹੋਣ ਦੇਵਾਂਗੇ। ਇੱਕ ਨਾ ਤੁਸੀਂ, ਠੰਡੇ ਪਾਣੀ 'ਚ ਨਾ ਪਾਸਤੇ ਨੂੰ ਨਹੀਂ ਪਾਣਾ। ਜਦੋਂ ਪਾਣੀ ਗਰਮ ਹੋਏਗਾ, ਉਹ 'ਚ ਤੁਸੀਂ ਦੋ ਚਮਚ ਤੇਲ ਦੇ ਪਾ ਦਿਓ, ਤੇ ਤੁਸੀਂ ਪਾਸਤਾ ਪਾ ਦਿਓ ਨਾਲ ਹੀ। ਤੇ ਪਾਸੇ ਨੂੰ ਇੱਕ ਸਾਈਡ ਤੇ ਰੱਖ ਲਓ, ਉਬਲਣਾ ਰੱਖ ਦਿਓ। ਬਾਕੀ ਤੁਸੀਂ, ਵੈਜੀਟੇਬਲ ਜਿਹੜੀਆਂ ਪਾਣੀਆਂ ਨੇ ਹਰੀ ਸ਼ਿਮਲਾ ਮਿਰਚ ਹੋ ਗਈ, ਲਾਲ ਸ਼ਿਮਲਾ ਮਿਰਚ ਹੋ ਗਈ, ਪਿਆਜ ਹੋ ਗਏ, ਕੋਨ ਹੋ ਗਏ। ਇਹ ਸਮਾਨ ਤੁਸੀਂ ਲੈ ਆਓ ਬਰੀਕ-ਬਰੀਕ ਕੱਟ ਲਓ, ਜਿਸ ਤਰ੍ਹਾਂ ਤੁਸੀਂ ਖਾਣਾ ਪਸੰਦ ਕਰਦੇ ਹੋ। ਕੁਛ ਨਾ ਕਈ ਚਕੋਰ 'ਚ ਕੱਟ ਲੈਂਦੇ ਨੇ ਸ਼ਿਮਲਾ ਮਿਰਚ ਨੂੰ, ਕਈ ਬਰੀਕ ਲੰਬੀਆਂ ਕੱਟ ਲੈਂਦੇ ਨੇ। ਜਿਵੇਂ ਬੱਚੇ ਖਾਣਾ ਪਸੰਦ ਕਰਦੇ ਨੇ, ਉਵੇਂ ਹੀ ਤੁਸੀਂ ਕੱਟ ਲੋ, ਵੈਜੀਟੇਬਲ ਨੂੰ
ਅੱਛਾ ਜੀ।
ਹਾਂਜੀ, ਬਸ ਤੇਲ ਪਾਓ, ਹਲਕਾ ਤੇਲ ਪਾਓ ਪਹਿਲੇ ਤੁਸੀਂ ਹਲਕੀ ਸ਼ਿਮ ਆਪਣਾ, ਜੋ ਵੈਜੀਟੇਬਲਸ ਕਟੀਆ ਹੋਈਆਂ ਨੇ। ਆਪਣਾ ਹਰੀ ਸ਼ਿਮਲਾ ਮਿਰਚ ਲਾਲ ਸ਼ਿਮਲਾ ਮਿਰਿਚ ਇਹ ਸਭ ਨੂੰ ਪਹਿਲੇ ਦੋਨਾਂ ਚੀਜ਼ਾਂ ਨੂੰ ਨਾ, ਇਕੱਠੇ ਫਰਾਈ ਕਰ ਲਉ।
ਉਹ ਹਲਕਾ ਜਾ, ਸੋਟੇ ਹੀ ਕਰਨੇ ਆ ਨਾ?
ਹਾਂ ਹਾਂ ਹਲਕਾ ਹੀ, ਉਸ ਬਾਅਦ ਪਿਆਜ ਪਾ ਦਿਓ ਤੇ ਹਲਕਾ ਜਿਹਾ ਉਹਨੂੰ ਕਰ ਲੋ, ਮਤਲਬ ਸਬਜ਼ੀਆਂ ਨਾ ਜਿਆਦਾ ਪਕਾਣਾ ਨੀ ਹੈਗਾ।
ਹਾਂਜੀ ਹਾਂਜੀ, ਉਹ ਤੇ ਸਮਝ ਆ ਗਈ। ਮੈਂ ਵੀ ਵੀ ਬਣਾਉਾਨਦੀ ਹਾਂ ਨਾ ਕਈ ਵਾਰੀ ਕਾਰ, ਹਲਕਾ ਚਾਹੀ ਉਹਨਾ ਨੂੰ ਬਸ ਥੋੜ੍ਹਾ ਜਿਹਾ ਉਹ ਹੀ ਕਰਨ ਹਾਂ, ਸੋਟੇ 'ਚਾਹੀ।
ਅੱਛਾ, ਬਸ ਹੋਰ ਤੁਸੀਂ ਇੱਕ ਪੇਸਟ ਤਿਆਰ ਕਰ ਲਓ, ਸੋਇਆ ਸੋਸ ਹੋ ਗਈ ਤੇ ਆਪਣਾ, ਗ੍ਰੀਨ ਚਲੀ ਸੋਸ ਹੋ ਗਈ। ਆਪਣਾ ਹੋਰ ਹੋ ਗਆ ਆਪਣਾ। ਜੋ ਸੋਸ ਔਂਦੀ ਐ, ਟਮੈਟੋ ਕੈਚਅਪ ਓਹ ਮਿਲਾ ਕੇ ਤੇ ਓਦੀ ਪੇਸਟ ਬਣਾ ਕੇ ਨਾ ਹਲਕਾ ਪਾਣੀ ਪਾ ਦੇਓ। ਤੇ ਓਦੇ ਵਿੱਚ ਪਾ ਦੇਓ।
ਅੱਛਾ ਤੁਸੀਂ ਏਹ ਸਾਰਿਆਂ ਨੂੰ, ਇਕੱਠਾ ਕਰਕੇ ਮਿਕਸ ਕਰਕੇ ਪਾਂਦੇ ਓ
ਹਾਂਜੀ।
ਅੱਛਾ ਮੈਂ ਤੇ ਅਲੱਗ-ਅਲੱਗ ਪਾਂਦੀ ਹੁੰਣੀ ਆਂ।
ਅੱਛਾ-ਅੱਛਾ ਨਈ ਬਸ ਓ, ਹਾਂਜੀ ਤੇ ਇੱਕ ਹੋਰ ਨਮਕ ਪਾ ਦੇਓ ਨਾਲ ਈ ਨਮਕ ਕਾਲੀ ਮਿਰਚ ਪਾਓ, ਲਾਲ ਮਰਚ ਨਾ ਪਾਣਾ ਵਿੱਚ ਨਾ। ਤੇ ਕਾਲੀ ਮਿਰਚ ਪਾਓ ਨਮਕ ਔਰ ਧਨੀਆ ਵੀ ਤੁਸੀਂ ਪਾ ਸਕਦੇ ਓ। ਏੱਕ ਪਿਆਜ ਆਂਦੇ ਨਾ ਆਪਨਾ ਹਰੇ ਪਆਜ ਪੋਕਾਂ ਵਾਲੇ, ਓਹ ਬਰੀਕ-ਬਰੀਕ ਕਾਟ ਕੇ ਤੁਸੀਂ ਬਾਦ ਚ ਏਸਤੇ ਇੱਕ ਸਾਈਡ ਤੇ ਰੱਖ ਲੋੋ। ਬਾਕੀ ਜੋ ਪਾਸਤਾ ਬੋਇਲ ਹੋ ਚੁੱਕੀ ਐ ਅਸੀਂ ਓਨੂੰ ਠੰਡੇ ਪਾਣੀ ਚ ਧੋ ਦੇਣੈ। ਤੇ ਓਹਨੂੰ ਕੱਢ ਕੇ, ਆਪਣਾ ਠੰਡੇ ਪਾਣੀ ਚ ਧੋ ਕੇ, ਤੇ ਜੋ ਅਸੀਂ ਅਸੀਂ ਬਣਾ ਰਹੇ ਆਂ, ਓਹਦੇ ਮਸਾਲਾ ਵਗੈਰਾ, ਓਦੇ ਚ ਪਾ ਦੇਓ।
ਬਸ ਹੁਣ ਮਿਕਸ ਕਰ ਲਵੇ, ਔਰਗੈਨੋ ਪਾ ਦੋ, ਚਿੱਲੀ ਫਲੇਕਸ ਤੁਹਾਡੇ ਕੋਲ ਹੈਗੀ ਐ, ਓਹ ਪਾ ਦੇਓ। ਮਿਕਸ ਹਾਂਜੀ ਬਸ, ਮੈਂ ਬੱਚੇ ਇਵੇਂ ਖਾਣਾ ਪਸੰਦ ਕਰਦੇ ਨੇ।
ਹਾਂਜੀ ਐ ਤੇ ਹੈ। ਬੱਚਿਆਂ ਨੂੰ ਵੀ ਆਪਣਾ- ਆਪਣਾ ਟੇਸਟ ਬਣ ਜਾਂਦੈ ਨਾ, ਜਿਵੇਂ ਖਾਣ ਲੱਗ ਜਾਂਦੇ ਨੇ।
ਹਾਂਜੀ, ਕਈ ਵਾਈਟ ਸੋਸ ਪਾਸਤਾ ਖਾਂਦੇ ਨੇ। ਓਹ ਮੈਂ ਬਣਾਂਦੀ ਨੀ, ਕਿਉਂਕਿ ਓਦਚ ਦੇਖੋ ਫੇਰ ਮੈਂਦੇ ਨੂੰ ਭੁੰਨਨਾ ਪੈਂਦਾ ਏ।
ਅੱਛਾ-ਅੱਛਾ, ਹੂਂ ਸਾਡੇ ਬੱਚੇ ਵੀ ਮੰਗਦੇ ਨੇ। ਮੈਂ, ਫਿਰ ਮੈਦਾ ਨੀ ਭੁੰਦੀ ਨਈ ਯਾਂ ਤੇ ਬਾਜ਼ਾਰੋਂ ਅਮੁਲ ਦੀ ਕਰੀਮ ਮੰਗਵਾ ਲੈਂਣੀ ਆਂ, ਓ ਪਾ ਦੇੱਣੇ ਆਂ, ਜਾਂ ਫੇਰ ਅਸੀਂ ਘਰੋਂ ਮਲਾਈ ਪਾ ਦੇੱਦੇ ਹੁੰਣੇ ਆਂ। ੳਸਦੀ ਜੇਹੜੀ ਮਲਾਈ ਲੈਦੀ ਏ ਨਾ, ਓ ਪਾ ਦੇੱਣੇ ਆ ਅਸੀਂ। ਤੇ ਮਤਲਬ ਕਿ, ਐ ਬਜ਼ਾਰ ਇਚ ਵਾਲੇ ਤੇ ਮਿਓਨੀਜ਼ ਬਹੁਤ ਯੂਜ ਕਰਦੇ ਨੇ। ਅਸੀਂ, ਤਾਂ ਬਿਲਕੁਲ ਮਿਓਨਿਜ਼ ਯੂਜ ਕਰਦੇ ਈ ਨੀ ਹੈਗੇ।
ਚਲੋ ਵਧੀਆ ਗੱਲ ਐ, ਵੈਸੇ ਕਰਨੇ ਵੀ ਸਭ ਰਿਫਾਈਂਡ ਔਏਲ ਦੇ ਚਕ ਭਨੀ ਹੁੰਦੀ ਮਿਉਨਿਜ਼ ਵੀ, ਜੇ ਤੁ ਜੇ ਮਿਊਨੀਜ਼ ਬਣਾਣੀ ਨਾ ਘਰ, ਤੁਸੀਂ ਪਨੀਰ ਲੈ ਕੇ ਨਾ, ਹਲਕਾ ਜੇਹਾ ਦੁੱਧ ਪਾ ਦੇਓ, ਵੀਨੇਗਰ ਪਾ ਦੋ।
ਹਾਂਜੀ, ਉੱਨੂੰ ਮਿਕਸੀ ਚ ਹਾਂ। ਮੈਂ ਵੀ ਦੇਖਿਆ ਸੀ ਐ, ਮੈਂ ਸੋਸ਼ ਓਹਦੇ ਤੇ ਦੇਖਿਆ ਸੀ, ਐਹ ਵੀ ਵੀਡੀਓਜ਼ ਵਿੱਚ ਮੈਂ ਕੇਆ ਸੀ ਚਲੋ ਕਿਸੀ ਦਿਨ ਟਰਾਈ ਕਰਾਂਗੀ, ਬਸ ਮੌਕਾ ਈ ਨੀ ਮਿਲਿਆ, ਲੇਕਿਨ ਮੈਂ ਕਰਾਂਗੀ ਜ਼ਰੂਰ਼। ਟਰਾਈ ਐ ਚੀਜ਼ ਵੀ
ਹਾਂ ਵਧੀਆ, ਓਦੇ ਚ ਪਾ ਦੇਓ। ਵਧੀਆ ਬਣ ਜਾਂਦੈ ਓਹ ਵੀ ਅੱਛਾ ਟੇਸਟ ਆਂਦੈ। ਤੇ ਵੈਸੇ ਵੀ ਜੰਗਪੁਰ ਦੇ ਬਾਰ ਦਾ ਤੇ ਕਾਫੀ ਖ਼ਰਾਬ ਕਰਦਾ ਤੁਸੀਂ, ਬੱਚੇਆਂ ਨੂੰ ਵੈਸੇ ਵੀ ਨ ਦੇਣਾ ਚਾਈਦਾ। ਘਰ ਬਣਾਓ ਦੇਖੋ, ਸਭ ਹੈਲਦੀ ਚੀਜ਼ਾਂ ਆਂਦੀਆਂ ਨੇ। ਬਾਰ ਦੇ ਗੰਦੇ ਹੱਥ ਹੁੰਦੇ ਨੇ ਵੈਸੇ। ਤੇ ਵੀ ਹੋਰ ਕਿੰਨਾ- ਕਿੰਨਾ ਗੰਦ ਹੁੰਦਾ ਏ, ਸਮਝ ਨੀ ਆਂਦੀ, ਬੱਚੇ ਖਾ ਤੇ ਲੈਂਦੇ ਨੇ ਪੇਟ ਵੱਖਰਾ ਖ਼ਰਾਬ ਹੋ ਜਾਂਦਾ ਏ, ਤੇ ਨੁਕਸਾਨ ਵੱਖਰਾ ਕਰਦਾ ਏ
ਹਾਂਜੀ, ਲੇਕਿਨ ਬੱਚੇ ਥੋੜ੍ਹੇ ਨਾ ਸਮਝਦੇ ਨੇ, ਬੱਚੇਆਂ ਨੂੰ ਏਈਓ ਤਾ ਸਮਝਾਂਦੇ ਆਾਂ। ਤੁਸੀਂ ਬਾਰ ਦਾ ਨਾ ਖਾਓ, ਅਸੀਂ ਤਾਨੂੰ ਘਾਰ ਬਣਾਦਾਂਗੇ, ਲੇਕਿਨ ਏਨਾਂ ਨੂੰ ਫਿਰ ਵੀ ਕਦੀ- ਕਿਤੇ ਖਵਾਣਾ ਪੈ ਈ ਜਾਂਦਾ, ਜਦੋਂ
ਹਾਂਜੀ, ਬਿਲਕੁਲ ਸਈ ਗੱਲ ਏ, ਓ ਤੇ ਗੱਲ ਹੈਗੀ ਚਲੋ ਮਹੀਨੇ ਚ ਇੱਕ- ਦੋ ਵਾਰੀ ਹੋਏਆ, ਚਲੋ ਬੱਚੇਆਂ ਨੂੰ ਬਾਰ ਲੈ ਜਾਓ, ਤੇ ਖਵਾ ਲਿਆਓ। ਪਰ ਜ਼ਾਦਾ ਨਾ, ਬੱਚੇਆਂ ਨੂੰ ਆਦਤ ਬਣੇ।
ਹਾਂਜੀ-ਹਾਂਜੀ, ਨਹੀਂ- ਨਹੀਂ ਜ਼ਾਦਾ ਆਦਤ ਤਾਂ ਅਸੀਂ ਵੀ ਨਈ ਪਾਈ ਹੋਈ। ਬਿਲਕੁਲ ਲਿਮਟਿਡ ਹੀ ਖਾਂਨੇ ਆ, ਹਾਂਜੀ। ਜ਼ਾਦਾ ਖਾਣਾ ਵੀ ਕਿ ਮੋਟਾਪਾ ਈ ਹੈਗਾ, ਕਿਓਕਿ ਪਤਾ ਨਈ ਕੇੜੀ- ਕੇੜੀ, ਚੀਜ਼ਾਂ ਯੂਜ ਕਰਦੇ ਨੇ, ਏਦੇ ਵਿੱਚ, ਓ ਜਿਨੂੰ ਮੋਟੋ ਹੁੰਦਾ ਏ। ਓਨੂੰ ਖੱਟਾ ਕਰਨ ਵਾਸਤੇ ਹਾਂਜੀ, ਓਚੀਜ਼ਾਂ ਬੱਚੇਆਂ ਦੀ ਸੇਤ ਲਈ ਬੋਤ ਖ਼ਰਾਬ ਕਰਨ ਨੇ।
ਹਾਂਜੀ।
ਇਸ ਕਰਕੇ ਜਿੰਨਾ ਘੱਟ ਖਾਣਗੇ, ਬਾਹਰ ਦਾ ਓਨਾ ਈ ਅੱਛਾ ਰਏਗਾ, ਏਨਾਂ ਵਾਸਤੇ ਬੱਚੇਆਂ ਵਾਸਤੇ ਤੇ
ਬਿਲਕੁਲ ਸਈ ਗੱਲ ਐ।
ਹਾਂਜੀ, ਹੋਰ ਸੁਣਾਓ ਭੈਣ ਜੀ? ਬੱਚੇ ਠੀਕ ਨੇ ਤੁਆਡੇ?
ਜੀ ਸਭ ਠੀਕ- ਠਾਕ ਨੇ ਬੱਚੇ ਆਪਣਾ ਸੋ ਗਏ ਨੇ ਤੇ ਚਲੋ ਵੱਧੀਆ ਕੀਤਾ ਵਾ ਆਰਾਮ ਨਾਲ ਗੱਲ ਵੀ ਹੋ ਗਈ ਤੁਆਡੇ ਨਾਲ, ਬਹੁਤ ਚੰਗਾ ਲੱਗੇਆ ਤੁਆਡੇ ਨਾਲ ਗੱਲ ਕਰਕੇ।
ਹਾਂਜੀ ਭੈਣ ਜੀ, ਠੀਕ ਏ ਭੈਣ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।